ਹ।
ਸਤਿ ਸ਼ੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
ਬਸ ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਜੀ ਵਧੀਆ, ਅੱਜ ਦਾ ਸਾਡਾ ਟੋਪਿਕ ਜਿਵੇਂ ਤੁਹਾਨੂੰ ਪਤਾ ਯਾਤਰਾ ਅਹ ਰੋਜ਼ਾਨਾ ਜੀਵਨ ਹੈਗਾ।
ਹਾਂਜੀ ਹਾਂਜੀ ਰੋਜ਼ਾਨਾ ਜੀਵਨ ਹੈ ਜੀ।
ਹਾਂਜੀ ਹਾਂਜੀ ਤੁਸੀਂ ਕੀ ਕਰਦੇ ਹੋ ਸਾਰਾ ਦਿਨ
ਆਪਾਂ ਦਾ ਇਹ ਹੈ ਕਿ ਮੈਂ ਜੀ ਹੋਟਲ ਵਰਕ ਕਰਦਾ, ਮੇਰੀ ਨਾਈਟ ਸ਼ਿਫਟ ਹੁੰਦੀ ਆ ਦਸ ਤੋਂ ਅੱਠ
ਅੱਛਾ ਜੀ।
ਹਾਂਜੀ, ਮੈਂ ਉੱਥੇ ਕੰਮ ਕਰਦਾ ਹੈਗਾ। ਉਸਤ ਤੋਂ ਬਾਅਦ ਅੱਜ ਇਹ ਸੀ ਕਿ ਅੱਜ ਮੈਨੂੰ ਛੁੱਟੀ ਆ, ਅੱਜ ਤੇ ਕੱਲ ਮੇਰੇ ਭਰਾ ਦੇ ਘਰੇ ਪ੍ਰੋਗਰਾਮ ਸੀਗਾ।
ਅੱਛਾ ਜੀ।
ਹਾਂਜੀ ਉਹ ਨੇ ਨਵੀਂ ਕੋਠੀ ਬਣਾਈ ਹੈ, ਆਪਾਂ ਉੱਥੇ ਆਏ ਹੋਏ ਆਂ।
ਅੱਛਾ ਜੀ।
ਹਾਂਜੀ ਅੱਜ ਉਹਨਾਂ ਦੇ ਘਰ ਪਾਠ ਸੀਗਾ, ਫਿਰ ਆਪਾਂ ਉੱਥੇ ਆਏ ਹੋਏ ਆਂ।
ਅੱਛਾ ਜੀ
ਹਾਂਜੀ, ਉਹਨੇ ਬੜੀ ਵਧੀਆ ਕੋਠੀ ਬਣਾਈ ਹੈ ਜੀ
ਅੱਛਾ ਜੀ, ਲੋਕਲ ਹੀ ਬਣਾਈ ਹੈ
ਹਾਂਜੀ ਹਾਂਜੀ ਲੋਕਲ ਹੈ ਜੀ, ਬਾਈਪਾਸ ਦੇ ਕੋਲ ਹੈ ਜੀ
ਅੱਛਾ ਜੀ, ਤੁਹਾਡੇ ਰੀਅਲ ਭਰਾ ਨੇ ਬਣਾਈ ਹੈ
ਮੇਰੇ ਮਾਸੀ ਦੇ ਮੁੰਡੇ ਨੇ ਬਣਾਈ ਹੈ
ਅੱਛਾ ਜੀ ਅੱਛਾ ਜੀ
ਹਾਂਜੀ ਉਹਨਾਂ ਨੇ ਬਣਾਈ ਐ, ਤੇ ਬਹੁਤ ਵਧੀਆ ਬਣਾਈ ਐ, ਆਪਾਂ ਉੱਥੇ ਹੀ ਆਏ ਹੋਏ ਆਂ ਅੱਜ ਕਿ ਮੈਨੂੰ ਅੱਜ ਛੁੱਟੀ ਹੈਗੀ ਨਾ, ਅੱਜ ਤੇ ਕੱਲ ਦੀ ਮੈਨੂੰ ਛੁੱਟੀ ਹੈ ਜੀ
ਅੱਛਾ ਜੀ ਮੰਡੇ ਵੀ ਛੁੱਟੀ ਹੁੰਦੀ ਤੁਹਾਨੂੰ
ਹ ਹਾਂਜੀ ਹਾਂਜੀ ਮੈਂ ਦੋ ਮੇਰੇ ਆਫ਼ਿਸ ਨੇ, ਮੈਂ ਲੇ ਫਿਰ
ਅੱਛਾ ਜੀ
ਤੁਸੀਂ ਦੱਸੋ ਜੀ ਤੁਹਾਡਾ ਕਿੱਦਾਂ ਰਹਿੰਦਾ ਜੀਵਨ
ਮੇਰਾ ਸਾਰਾ ਦਿਨ ਏਦਾਂ ਹੀ ਨਿਕਲ ਜਾਂਦਾ ਹੈ, ਸਵੇਰੇ ਉੱਠੋ ਆਰਾਮ ਨਾਲ, ਨਾਸ਼ਤਾ ਵਗੈਰਾ ਕਰੋ, ਫਿਰ ਮੈਂ ਟ੍ਰੇਨਿੰਗ 'ਤੇ ਚੱਲ ਜਾਂਨੀ ਹਾਂ ਆਪਣੀ ਕਿਉਂਕਿ ਸਾਡੇ ਕੋਲਜ ਵਾਲਿਆਂ ਨੇ ਇੱਕ ਟ੍ਰੇਨਿੰਗ ਰੱਖੀ ਹੋਈ ਹੈ, ਕਿ ਕੋਈ ਕੋਰਸ ਸਿੱਖਣਾ ਫਾਈਵ ਡੇਜ਼ ਤੇ ਮੈਂ ਉਹ ਸਿੱਖਨੀ ਹਾਂ, ਤੇ ਮੈਂ ਇੱਕ ਚਾਰ ਇੱਕ ਤੋਂ ਚਾਰ ਚੱਲ ਜਾਂਨੀ, ਕਦੇ ਪੰਜ ਵਜੇ ਆ ਜਾਂਨੀ ਆ ਵਾਪਿਸ ਆ ਕੇ ਜਿੱਦਾਂ ਕੁਛ ਖਾ ਮੈਂ ਗ੍ਰਾਫਿਕ ਡਿਜ਼ਾਇਨਿੰਗ ਸਿੱਖ ਰਹੀ ਆਂ, ਹਾਂਜੀ ਹਾਂਜੀ ਮੈਂ ਗ੍ਰਾਫਿਕ ਡਿਜ਼ਾਇਨਿੰਗ ਸਿੱਖ ਰਹੀ ਹਾਂ।
ਅੱਛਾ ਜੀ।
ਹਾਂਜੀ ਜਿੱਦਾਂ ਆਪਾਂ ਮਨਪਸੰਦ ਆ। ਕੋਈ ਵੀ ਆਪਣੇ ਫੀਲਡ ਦੇ ਅਕੋਡਿੰਗ, ਜਿੱਦਾਂ ਹੁਣ ਮੈਂ ਬੀ ਸੀ ਏ ਕਰ ਰਹੀ ਹਾਂ। ਉਹਦੇ ਅਕੋਰਡਿੰਗ ਤੁਸੀਂ ਕੋਈ ਵੀ ਇੱਕ ਕੋਰਸ ਸਿੱਖ ਸਕਦੇ ਹੋ ਫੋਰਟੀ ਫਾਈਵ ਡੇਜ਼। ਅਤੇ ਉਹਦਾ ਸਰਟੀਫਿਕੇਟ ਸਬਮਿਟ ਕਰਨਾ ਕਾਲਜ
ਅੱਛਾ ਜੀ
ਤੇ ਫਿਰ ਮੈਂ ਗ੍ਰਾਫਿਕ ਡਿਜ਼ਾਇਨਿੰਗ ਸਿੱਖਦੀ ਹਾਂ, ਤੇ ਮੈਂ ਫਿਰ ਇੱਕ ਤੋਂ ਚਾਰ ਕਦੇ ਪੰਜ ਚੱਲ ਜਾਂਦੀ ਹਾਂ, ਫਿਰ ਮੈਂ ਲੇਟ ਆ ਜਾਂਦੀ ਹਾਂ, ਫਿਰ ਆ ਕੇ ਅਪਣਾ ਕੇ ਰਿਵੀਜ਼ਨ ਕਰਦੀ ਹਾਂ ਕਿ ਕੀ ਕੀਤਾ, ਆ ਕੇ ਪ੍ਰੈਕਟਿਸ ਕਰਦੀ ਹਾਂ ਹੋਰ
ਅੱਛਾ ਜੀ
ਹਾਂਜੀ, ਤਾਂ ਹੀ ਹੱਥ ਖੁੱਲੇਗਾ
ਅੱਛਾ ਜੀ, ਹੁਣ ਮੇਰਾ ਵੀ ਜਿੱਦਾਂ ਕੋ ਕੋਲੇਜ ਪਹਿਲੇ ਸੀਗਾ, ਹੁਣ ਮੇਰੀ ਡਿਗਰੀ ਹੋ ਗਈ ਹੋਈ ਹੈ
ਅੱਛਾ ਜੀ
ਹਾਂਜੀ ਚਾਰ ਸਾਲ ਦੀ ਮੇਰੀ ਡਿਗਰੀ ਸੀਗੀ
ਅੱਛਾ ਜੀ
ਹਾਂਜੀ ਆਪਾਂ ਵੀ ਉੱਥੇ ਬੜਾ ਮਜ਼ੇ ਕੀਤੇ ਹੈਗੇ ਆ ਪੜ੍ਹੇ ਵੀ ਆ ਇਹ ਵੀ ਲੈਕਚਰ ਲੁਕਚਰ ਬੰਦ ਕੀਤਾ ਆਪ ਪੂਰੇ ਲਾਈਵ ਲੈਕਚਰ ਆ ਪੜ੍ਹੇ ਵੀ ਆ ਮਸਤੀ ਵੀ ਕੀਤੀ ਆ ਫਰੈਂਡ ਵੀ ਬਣਾਏ ਆ ਬ ਵਧੀਆ ਲੱਗ ਜਾ ਚਾਰ ਸਾਲ ਇਹੀ ਹੁੰਦਾ ਕਦੋਂ ਮੁ ਮੁੱਕੇਗੀ ਕਦੋਂ ਮੁੱਕੇਗੀ ਫੇਿਰ ਬਾਅਦ ਚੋਂ ਜਦੋਂ ਮੁੱਕਦੀ ਆ ਚਾਰ ਸਾਲ ਹੋ ਕੇ ਹੁਣ ਜ਼ਿਆਦਾ ਹੁੰਦੀ ਹੈ ਹੁਣ ਇਕਹਿਲੇ ਹੁੰਦਾ ਸੀ ਕਿ ਵਿਹਲੇ ਹੋਈਏ ਇੱਥੋਂ ਜੋਬ ਜੋੂਬ ਕਰੀਏ ਜੋਬ ਜੋੂਬ ਕਰੀਏ
ਹਾਂਜੀ ਹਾਂਜੀ
ਹਾਂਜੀ ਕੋਈ ਚਾਰ ਆਪ ਕੋਈ ਚਾਰ ਸਾਲ ਬਹੁਤ ਵੱਡੇ ਹੋ ਵੱਡੇ ਚਾਰ ਸਾਲ ਬਹੁਤ ਵੱਡੇ ਹੁੰਦੇ ਆ ਨਾ ਕਿੱਦਾਂ ਲੱਗ ਰਿਹਾ ਇੱਕ ਕਦੋਂ ਮੁੱਕੋਗੇ ਕਦੋਂ ਮੁੱਕੂਗੇ ਹਾਂਜੀ ਕੀ ਕਹਿ ਰਹੇ ਸੀ ਤੁਸੀਂ
ਮੇਰੀ ਤਾਂ ਤਿੰਨ ਸਾਲ ਦੀ ਡਿਗਰੀ ਹੈ ਜੀ ਅਤੇ ਕੀ ਕਹਿੰਦੇ ਮੇਰੀ ਕਹਿੰਦੇ ਬਸ ਸਾਲ ਦੀ ਰਹਿ ਗਈ ਹੈ ਅਤੇ ਮੈਂ ਅਗਲੀ ਜੂਨ 'ਚ ਫ੍ਰੀ ਹੋ ਜਾਂਦਾ
ਅੱਛਾ ਜ ਤੁਹਾਡੇਤਲਬ ਦੋ ਸਾਲ ਦੀ ਹੋ ਗਈਏ
ਹਾਂਜੀ ਦੋ ਸਾਲ ਦੀ ਹੋ ਗਈ ਬਸ ਹੁਣ ਪੰਜਵਾਂ ਸਮੈਸਟਰ ਸ਼ੁਰੂ ਹੋ ਜਾਣਾ ਹੁਣ ਜੁਲਾਈ
ਅੱਛਾ ਜੀ ਮੈਂਬ ਤੁਹਾਡੇ ਅਗਲੇ ਜੂਨ ਤੱਕ ਹੋ ਜਾਣੀ ਆ।
ਹਾਂਜੀ ਹਾਂਜੀ ਮਈ 'ਚ ਖ਼ਤਮ ਹੋ ਜਾਣਾ ਅਗਸਤ 'ਚ ਰਿਜ਼ਲਟ ਆਏਗਾ ਫਿਰ।
ਚਲੋ ਜੀ ਵਧੀਆ ਰਿਜ਼ਲਟ ਆਵੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਦੱਸੋ? ਤੁਹਾਡਾ ਕੰਮ ਠੀਕ ਜਾ ਰਿਹਾ ਹੋਟਲ ਮੈਨੇਜਮੈਂਟ ਦਾ?
ਹਾਂਜੀ ਹਾਂਜੀ ਬਸ ਤੁਰ ਜਾਂਦਾ ਜੀ ਵਧੀਆ।
ਚਲੋ ਵਧੀਆ ਰੱਬ ਕਿਰਪਾ ਰੱਖੇ। ਹੋਰ ਦੱਸੋ ਤੁਸੀਂ?
ਬਸ ਵਧੀਆ ਜੀ ਤੁਸੀਂ ਸੁਣਾਓ?
ਮੇਰਾ ਤਾਂ ਬਸ ਏਦਾਂ ਹੀ ਨਿਕਲ ਜਾਂਦਾ ਦਿਨ ਜਿੱਦਾਂ ਹੁਣ ਮੇਰੀ ਮੰਮਾ ਨੂੰ ਛੁੱਟੀਆਂ ਚੱਲ ਰਹੀਆਂ। ਤੇ ਸਾਥ ਹੈਗਾ। ਤੇ ਹੁਣ ਮੰਮਾ ਦੇ ਵੀ ਸਕੂਲ ਸ਼ੁਰੂ ਹੋ ਜਾਂਦੇ ਇੱਕ ਤਰੀਕ ਤੋਂ ਤੇ ਫੇਰ ਹੁਣ ਖਾਲੀ ਖਾਲੀ ਲੱਗਦਾ ਘਰ ਜਿੱਦਾਂ ਸਾਰਾ ਦਿਨ ਇਕੱਲੇ ਰਹਿਣਾ ਮੰਮਾ ਫਿਰ ਦੁਪਹਿਰੇ ਜਾ ਕੇ ਆਉਂਦਾ ਦਿਆ
ਅੱਛਾ ਜੀ।
ਹ। ਫਿਰ ਆ ਕੇ ਉਹ ਰੈਸਟ ਕਰਦੇ ਕਿਉਂਕਿ ਥਕਾਵਟ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਹਿੰਦੇ ਸਾਰਾ ਦਿਨ ਜੋਬ 'ਤੇ ਜਾਣਾ
ਅੱਛਾ ਜੀ
ਹਾਂ ਹਾਂਜੀ ਫਿਰ ਆ ਕੇ ਰੈਸਟ ਵਗੈਰਾ ਕਰਨਗੇ ਅਤੇ ਫਿਰ ਸ਼ਾਮੀ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਬਹਿਠ ਕੇ। ਮਤਲਬ ਉਹੀ ਛੁੱਟੀਆਂ ਚ ਜਿੱਦਾਂ ਨਾਲ ਹੁੰਦੇ ਆ ਸਾਰਾ ਦਿਹਾੜੀ ਜਿੱਦਾਂ ਆਪਾਂ ਗੱਲਾਂ ਕਰਨੀਆਂ ਇਕੱਠੇ ਰਹਿਣਾ ਤੇ ਬਟ ਜਦੋਂ ਸਕੂਲ ਖੁੱਲ ਜਾਂਦੇ ਉਹ ਵੀ ਚੱਲ ਜਾਂਦੇ ਆ।
ਅੱਛਾ ਜੀ।
ਹਾਂਜੀ ਹਾਂਜੀ ਇਏਦਾਂ ਹੀ ਬਸ ਦਿਨ ਨਿਕਲੀ ਜਾਂਦੇ ਪ ਆ।
ਅੱਛਾ ਜੀ। ਚਲੋ ਵਧੀਆ ਇਏਦਾਂ ਦਿਨ ਨਿਕਲੇ ਸਾਡੇ ਵੀ ਏਦਾਂ ਜਿੱਦਾਂ। ਮੇਰੇ ਮੰਮਾ ਜੀ ਮੇਰੇ ਮੰਮਾ ਹਾਊਸ ਵਈਫ ਹੈ।
ਅੱਛਾ ਜੀ।
ਹਾਂਜੀ ਉਹ ਮਤਲਬ ਘਰ ਘੁਰਦਾ ਦੇਖਦੇ ਆ ਨਾ।
ਅੱਛਾ ਜੀ।
ਹਾਂਜੀ ਸਵੇਰੇ ਉੱਠ ਕੇ ਚਾਹ ਚੂ ਪੀ ਲਈ ਸੈਰ ਸੁਰ ਕਰ ਲਈ ਘਰ ਦੇ ਕੰਮ ਗੁੰਮ ਕਰ ਲਏ। ਫਿਰ ਮੈਂ ਆ ਜਾਣਾ ਡਿਊਟੀ ਤੋਂ ਫੇਰ ਮੈਨੂੰ ਨਾਸ਼ਤਾ ਬਣੀ ਦੇਣਾ ਫਿਰ ਮੇਰੇ ਪਾਪਾ ਨੂੰ ਦੇਣਾ ਫੇਰ ਘਰ ਦੇ ਕੋਲ ਕੰਮ ਕੁਮ ਕਰ ਲਏ ਫਿਰ ਰੈਸਟ ਕਰੂਗੇ ਫ ਦੁਪਹਿਰ ਹੈ ਕਿ ਬਨਾਉਣਾ ਫੇਰ ਉਹ ਸੋਚਣਾ ਫਿਰ ਚਾਰ ਵਜੇ ਚਾਹ ਰਾਤੀ ਬਣਾਉਣਾ ਹੈ। ਹਾਂਜੀ।
ਸਾਡਾ ਸਾਡਾ ਵੀ ਬਸ ਇੱਦਾਂ ਹੀ ਆ ਮੰਮਾ ਸਾਰਾ ਦਿਨ ਕੰਮ ਲੱਗੇ ਰਹਿੰਦੇ ਆ।
ਅੱਛਾ ਜੀ।
ਹਾਂਜੀ ਜਿੱਦਾਂ ਸਵੇਰੇ ਉੱਠ ਕੇ ਉਹਨਾਂ ਨੇ ਸੋਚਣਾ ਪਹਿਲਾਂ ਨਾਸ਼ਤਾ ਕੀ ਦੇਣਾ ਕਿਉਂਕਿ ਤੁਹਾਨੂੰ ਪਤਾ ਸਭ ਦੀ ਅਲੱਗ ਅਲੱਗ ਫਰਮਾਇਸ਼ ਹੈ ਕੋਈ ਇਹ ਖਾਂਦਾ ਕੋਈ ਉਹ ਨੀ ਖਾਏਗਾ। ਹੁਣ ਮੇਰੇ ਪਾਪਾ ਬੇਸਣ ਦਾ ਖਾ ਲੈਂਦੇ ਆ ਪੂੜਾ ਅਸੀਂ ਨਹੀਂ ਖਾਂਦੇ ਮੈਂ ਅਤੇ ਮੇਰਾ ਭਰਾ ਖੁਸ਼ ਹੋ।
ਹਾਂ ਹੁਣ ਮੈਂ ਵੀ ਜਿੱਦਾਂ ਹੈਗਾ ਵੇਸਣ ਦਾ ਚਿੱਲਾ ਖਾ ਲੈਂਦਾ ਹੁੰਦਾ ਜੀ। ਚਿੱਲੇ ਨਾ ਚਿੱਲੇ ਉਹ ਵਧੀਆ ਰਹਿੰਦਾ ਪ੍ਰੋਟੀਨ ਲਈ ਉਹ ਖਾਣ ਪੀਣ ਲਈ ਵਧੀਆ ਰਹਿੰਦਾ ਸਵੇਰੇ ਵਾਸਤੇ
ਹਾਂਜੀ-ਹਾਂਜੀ ਪਾਪਾ ਬੇਸਣ ਦਾ ਪੂੜਾ ਖਾ ਲੈਂਦੇ ਮੈਂ ਤੇ ਰਾਜਨ। ਮਤਲਬ ਜਿੱਦਾਂ ਮੇਰਾ ਬ੍ਰਦਰ ਆਪਾਂ ਕਹਿੰਦੇ ਸੂਜੀ ਦਾ ਚੀਲਾ ਖਾਣ ਚ ਖੁਸ਼ੀ ਕਰਦੇ ਹਾਂ। ਤੇ ਕੀ ਕਹਿੰਦੇ ਫਿਰ ਮੰਮਾ ਸੋਚਦੇ ਕੀ ਬਣਾਈਏ ਫੇਰ ਉਹ ਸਭ ਦਾ ਇੱਕ ਸਾਂਝੀ ਬਣਾ ਲੈਂਦੇ ਸਭ ਨੂੰ। ਪਸੰਦ ਹੋਵੇ।
ਅੱਛਾ ਜੀ।
ਹਾਂ ਫੇਰ ਉਹ ਨਾਸ਼ਤਾ ਨੂਸ਼ਤਾ ਦੇ ਕੇ ਜਿੱਦਾਂ ਮੇਰਾ ਭਰਾ ਤੇ ਮੇਰੇ ਪਾਪਾ ਦੁਕਾਨ ਤੇ ਚੱਲ ਜਾਂਦੇ ਆ। ਤੇ ਮੈਂ ਘਰੇ ਹੁੰਦੀ ਹਾਂ ਮੰਮਾ। ਸਕੂਲ ਤੇ ਜਿੱਦਾਂ ਘਰ ਦਾ ਕੰਮ ਕਰ ਲਿਆ ਖਲੇਰਾ ਚੁੱਕ ਲਿਆ ਤੁਹਾਨੂੰ ਪਤਾ ਖਲੇਰੇ ਵੀ ਅੱਜ ਕੱਲ ਕਿੰਨੇ ਹੋਏ ਹੁੰਦੇ ਆ। ਫਿਰ ਕੰਮ ਵਾਲੀ ਆ ਜਾਂਦੀ ਸਾਡੀ। ਤੇ ਨਾਲੇ ਘਰੇ ਬਾਬਾ ਜੀ ਆਏ ਹੋਏ ਫਿਰ ਮੰਮਾ ਉੱਥੇ ਸ ਪਾਠ ਕਰਨ ਲੱਗ ਜਾਂਦੇ ਆ। ਤੇ ਕੀ ਕਹਿੰਦੇ ਫਿਰ ਮੈਂ ਇੱਕ ਵਜੇ ਮੈਂ ਚੱਲ ਜਾਂਦੀ ਆਪਣੀ ਟ੍ਰੇਨਿੰਗ ਤੇ। ਫੇਰ ਮੈਂ ਉੱਥੋਂ ਜੀ ਪੰਜ ਵਜੇ ਆਉਣਾ ਆਉਂਦੇ ਫਿਰ ਮੰਮਾ ਨੇ ਮੇਰੀ ਰੋਟੀ ਪਾ ਕੇ ਰੱਖਣੀ। ਕਦੇ ਸਾਢੇ ਚਾਰ ਹੋ ਜਾਂਦੇ ਕਦੇ ਪੰਜ। ਫਿਰ ਆ ਕੇ ਰੋਟੀ ਰੋਟੀ ਖਾਣੀ ਮੈਂ ਦੁਪਹਿਰ ਦੀ। ਤੇ ਫੇਰ ਮੈਂ ਥੋੜ੍ਹੀ ਦੇਰ ਲੇਟ ਨਾ ਯਾ ਮੈਂ ਆਪਣੀ ਭੈਣ। ਘਰ ਚੱਲ ਜਾਂਣੀ ਮੇਰੀ ਮਾਸੀ ਦੀ ਕੁੜੀ ਇੱਥੇ ਹੀ ਹੈਗਾ ਮੇਰੇ ਮਾਸੀ ਦਾ ਘਰ ਨੇੜੇ ਹੀ ਹੈਗਾ। ਨਾਲ ਈ ਦਸ ਮਿੰਟ ਦਾ ਰਾਹ ਹੈ ਬਸ।
ਅੱਛਾ ਜੀ।
ਮੈਂ ਉੱਥੇ ਚੱਲ ਜਾਂਦੀ ਹਾਂ ਫਿਰ ਮੈਂ ਉੱਥੇ ਥੋੜ੍ਹੀ ਦੇਰ ਕਹਿੰ ਗੱਲਾਂ ਬਾਤਾਂ ਕਰਉਂਦੀ ਹਾਂ ਘੁੰਮਾਉਂਦੀ ਹਾਂ। ਭੈਣ ਨਾਲ
ਅੱਛਾ ਜੀ।
ਬਸ ਫੇਰ ਰਾਤ ਦਾ ਮੰਮਾ ਸੋਚਣ ਲੱਗ ਜਾਂਦਾ ਕਿ ਰਾ ਕੀ ਕੀ ਬਣਾਉਣਾ ਰਾਤੀ ਬਣਾ ਬਣੂ ਲਿਆ। ਫੇਰ ਮੇਰਾ ਭਰਾ ਰਾਤੀ ਲੇਟ ਆਉਂਦਾ ਫੇਰ ਆਪਾਂ ਇਕੱਠੇ ਬਹਿ ਕੇ ਰੋਟੀ ਖਾਣੇ ਜਦੋਂ ਉਹ ਆਉਂਦਾ। ਫੇਰ ਆਪਾਂ ਮੈਂਗੋ ਵਗੈਰਾ ਖਾ ਲਿਆ ਆਈਸ ਕਰ੍ਰੀਮ ਤੁਹਾਨੂੰ ਪਤਾ।
ਜੀ ਅੱਜ ਕੱਲ ਤੁਹਾਨੂੰ ਪ ਅੱਜ ਤੁਹਾਨੂੰ ਪਤਾ ਅੱਜ ਕੱਲ ਸੀਜਨ ਮੈਂਗੋ ਦਾ ਹੀ ਐ ਬਾਈ। ਮੈਂਗੋ ਖਾਣੇ ਆ ਮਹਿੰਗੋ ਸ਼ੇਕ ਮਹਿੰਗੋ ਸ਼ੇਕ ਤਾਂ ਚਾਹੀਦਾ ਚਾਹੀਦਾ ਹੁੰਦਾ ਸੀ ਰਾਤੀ।
ਹਾਂਜੀ ਹਾਂਜੀ ਸਾਡੇ ਘਰ ਵੀ ਰਾਤੀ ਮੈਂਗੋ ਸ਼ੇਕ ਬੜਾ ਬਣਦਾ ਹੈ।
ਅੱਛਾ ਤੁਹਾਡੇ ਵੀ ਬਣਦੇ।
ਹਾਂਜੀ ਹਾਂਜੀ ਫੇਰ ਆਪਾਂ ਲੂਡੋ ਲਾ ਲੈਣੀ ਹਾਂ ਆਪਾਂ ਲੂਡੋ ਜਿੱਦਾਂ ਸਾਡਾ ਇੱਕ ਹੀ ਕਮਰਾ ਹੈ ਨਾ। ਅਹ ਕਹਿੰਦੇ ਏ ਸੀ ਲੱਗਾ ਹੋਇਆ ਆਪਾਂ ਇੱਕੀ ਕਮਰੇ ਚ ਸਾਰੇ ਜਾਣੇ ਸੌਦੇ ਹਾਂ। ਸਾਡੇ ਕੋਲ ਸੈਟੀ ਹੈਗੀ ਐਂ। ਬੈਡ ਕਮ ਸੋਫਾ ਹੈਗਾ ਕਿ ਸੋਫਾ ਹੈਗਾ ਬੈੱਡ ਵੀ ਬਣ ਜਾਂਦਾ ਪੂਰਾ। ਤੇ ਇੱਕ ਬੈਡ ਹੈਗਾ। ਅਤੇ ਆਪਾਂ ਰਾਤੀ ਲੂਡੋ ਲਾਣੀ ਜਿਹੜਾ ਲੂਡੋ ਚੋਂ ਜਿੱਤਿਆ ਉਹਨੇ ਬੈੱਡ ਤੇ ਸੋਣਾ ਜਿਹੜਾ ਹਾਰਿਆ ਉਹ ਸੈਟੀ ਤੇ ਸੋਏਗਾ। ਤੇ ਜਿਹੜਾ ਚੌਥੇ ਨੰਬਰ ਤੇ ਆਏਗਾ ਉਹ ਬੈਡ ਕਮ ਸੋਫਾ ਤੇ ਸੋਏਗਾ।
ਚਲੋ ਇਹ ਤੁਸੀਂ ਵਧੀਆ ਰੂਲ ਬਣਾਇਆ ਪਹਿਲੇ ਡਿਵਾਈਡ ਕੀਤਾ ਹੋਇਆ।
ਅ ਹਾਂਜੀ ਆਪਾਂ ਰਾਤੀ ਗੇਮਾਂ-ਗੂਮਾਂ ਲਾ ਕੇ ਡਿਸਾਈਡ ਕਰਨਾ। ਕਦੇ-ਕਦੇ ਮੈਂ ਕੱਲ ਰਾਤੀ ਕੀ ਹੋਇਆ ਕਿ ਪਾਪਾ ਤੇ ਅਹ। ਮੇਰਾ ਬ੍ਰਦਰ ਤੇ ਮੇਰੇ ਮੰਮਾ ਜਿੱਤ ਗਏ। ਤੇ ਮੈਂ ਹਾਰ ਗੀ ਤੇ ਮੈਂ ਸੈਟੀ ਤੇ ਸੁੱਤੀ ਤੇ ਪਾਪਾ ਵੀ ਹਾਰ ਗਏ ਤੇ ਪਾਪਾ ਥੱਲੇ ਬ। ਸੋਫ ਬੈਡ ਤੇ ਸੁੱਤੇ ਬੈਡ ਕਮ ਸੋਫਾ ਤੇ।
ਚਲੋ ਇਹ ਤਾਂ ਵਧੀਆ ਜੀ ਇਹ ਤਾਂ।
ਹਾਂਜੀ। ਹਾਂਜੀ ਆਪਾਂ ਫੇਰ ਸੋਚਿਆ ਕਿ ਕਿਉਂ ਹੀ ਅਲੱਗ ਅਲੱਗ ਏ ਸੀ ਚਲਾਉਣੇ ਕਹਿੰਦੇ ਇਕੱਠੇ ਇੱਕ ਕਮਰੇ ਚ ਸਾਰਾ ਪਰਿਵਾਰ। ਸੋ ਜਾਵੇ।
ਹਾਂਜੀ-ਹਾਂਜੀ।
ਹਾਂਜੀ ਹੋਰ ਦੱਸੋ ਤੁਸੀਂ ਅਪਣਾ।
ਬਸ ਵਧੀਆ ਜੀ ਤੁਸੀਂ ਸੁਣਾਓ ਇਹੀ ਆ ਹੁਣ ਮੇਰਾ ਭਰਾ ਦਾ ਵੀ ਦੇਖੋ ਫਿਸ ਕੰਮ ਕਰਦਾ ਹੁਣ ਆਇਆ ਹੋਇਆ ਛੁ। ਕੀ ਆਂਦੇ।
ਅੱਛਾ ਜੀ।
ਹਾਂਜੀ ਛੁੱਟੀਆਂ ਤੇ ਆਇਆ ਹੋਇਆ ਬਸ ਸਾਡੇ ਨਾਲ। ਅਦੇ ਇਧਰ ਜਲਗੇ ਉਧਰ ਜਲਗੇ ਅਜੇ ਆਪ ਪਾਠ ਸੀਗਾ ਫੇ ਇੱਧਰ ਆ ਗਏ।
ਹਾਂਜੀ ਹਾਂਜੀ।
ਹਾਂਜੀ ਕੀ ਕਹਿ ਰਹੇ ਸੀ।
ਮੈਂ ਕਿਹਾ ਤੁਹਾਡਾ ਜੀਅ ਲੱਗਾ ਹੋਏਗਾ ਭਰਾ ਤੁਹਾਡਾ।
ਹਾਂਜੀ ਹਾਂਜੀ ਦੋ ਤਿੰਨ ਮਹੀਨੇ ਬਾਅਦ ਭਰਾ ਆਏਗਾ ਤੇ ਬੰਦੇ ਦਾ ਕਿਉਂ ਨੀ ਜੀਅ ਲੱਗੂਗਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੇ ਮੰਮਾ? ਖੁਸ਼ ਹੋ ਗਗੇ ਹੋਣਿਆ।
ਹਾਂਜੀ ਹਾਂਜੀ ਕਿਹੜੀ ਮਾਂ ਕੁਛ ਨੀ ਹੁੰਦੀ ਬੱਚੇ ਨੂੰ ਦੇ ਕੇ ਜੀ।
ਹਾਂਜੀ ਹਾਂਜੀ।
ਹਰੀ ਮਾਂ ਅੱਜ ਕੱਲ ਖੁਸ਼ ਹੁੰਦੀ ਆ। ਬੱਚੇ ਨੂੰ ਦੇਖ ਕੇ ਕਿ ਬੱਚਾ ਆ ਗਿਆ ਮੇਰਾ ਦੋ ਤਿੰਨ ਮਹੀਨੇ ਬਾਅਦ।
ਪਸਾਨ ਦਾ ਬੰਦਾ ਹੋਣਾ ਖਾਣ ਦਾ।
ਹਾਂਜੀ ਇਹ ਤਾਂ ਗੱਲ ਤੁਸੀਂ ਬਿਲਕੁਲ ਸਹੀ। ਕਹਿ ਤੇ ਇਹ ਤਾਂ ਗੱਲ ਤੁਸੀਂ ਬਿਲਕੁਲ ਸਹੀ ਕਹੀ ਜੀ। ਇਹ ਤਾਂ ਹੈਗਾ ਹੀ ਹੈਗਾ ਹੁਣ ਜੇਕ। ਜਿੱਦਾਂ ਉਹਨਾਂ ਨੂੰ ਪਸੰਦ ਆ ਜੀ ਰਾਜਮਾਂ ਬੜੇ ਪਸੰਦ ਹੈ ਰਾਜਮਾਂ। ਹਾਂ ਫੇ ਉਹ ਖਾ ਲੈਣੀ ਇੱਕ ਦਿਨ ਕੜੀ ਖਾ ਲਈ
ਕਦੇ ਏਦਾਂ ਹੋਇਆ ਕਿ ਤੁਹਾਨੂੰ ਉਹਨਾਂ ਨੂੰ ਜੋ ਪਸੰਦ ਆ ਮੰਮੀ ਨੇ ਬਣਾਇਆ ਹੋਵੇ ਤੁਹਾਨੂੰ ਨੀ ਪਸੰਦ ਉਹ ਚੀਜ਼
ਨਹੀਂ ਏਦਾਂ ਦਾ ਨਹੀਂ ਕੁਝ ਹੁੰਦਾ।
ਅੱਛਾ ਜੀ। ਮੇਰਾ ਤੇ ਮੇਰੇ ਭਰਾ ਵਿੱਚ ਹੋ ਜਾਂਦਾ ਚਲੋ ਜੀ ਓਕੇ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।